ਹੈੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਕਾਲ
ਆਵਾਜ਼ ਆ ਰੀ ਏ।
ਹਾਂਜੀ ਆ ਰੀ ਏ।
ਹੋਰ ਠੀਕ ਹੋ ਤੁਸੀਂ ਦੱਸੋ?
ਹਾਂ।
ਹਾਂਜੀ ਵਧੀਆ ਜੀ ਬਸ
ਹੋਰ ਕੀ ਕਰਨ ਦੇ? ਕੀ ਕਰ ਰਹੇ ਹੋ? ਹੂੰ ਹੈਲੋ। ਘੱਰੇ ਹੈਲੋ
ਆਵਾਜ਼ ਨੀਂ ਆ ਰੀ?
ਨਹੀ ਥੋੜ੍ਹੀ ਕੱਟ ਰਹੀ ਸੀ, ਤੁਸੀਂ ਫੋਨ ਕੱਟਣਾ ਨਾ, ਠੀਕ ਏ?
ਹਾਂਜੀ, ਹਾਂਜੀ, ਹਾਂਜੀ।
ਹੋਰ
ਮੈਂ ਕਹਿ ਰਹੀ ਸੀ ਦੀਦੀ ਔਰ ਨੇ ਆਣਾ ਨਾ ਤੇ ਤਿਆਰੀਆਂ ਲੱਗੇ ਦੇ ਆ
ਅੱਛਾ-ਅੱਛਾ ਅੱਜ ਆ ਰਹੇ ਨੇ।
ਹਾਂਜੀ-ਹਾਂਜੀ ਵੱਡੇ ਦੀਦੀ ਆਰਏ ਨਾੱ ਅਜ।
ਕੀ ਬਣਾ ਰਹੇ ਹੋ?
ਅਸੀਂ ਅੱਜ ਬਨਾ ਰੇ ਆਂ ਛੋਲੇ ਤੇ ਨਾਲ ਪਨੀਰ ਨਾਲ ਰੈਤਾ। ਚਾਵਲ ਚਟਨੀ ਹੈਗੀ ਨਾਲ। ਫੁਲਕੇ ਨਾਲ ਚੂ ਤੁਸੀਂ ਸੁਣਾਓ? ਛੋਲੇ ਅਸੀਂ ਨਾ ਅਲੱਗ ਤਰੀਕੇ ਨਾਲ ਬਨਾਣੇ ਆਂ ਨਾ ਛੋਲੇ ਚਿੱਟੇ ਰੱਖੇ ਨੇ ਵਿੱਚੇ ਸਭ ਕੁਛ ਪਾ ਕੇ ਬਨਾਵਾਂਗੀ।
ਅੱਛਾ-ਅੱਛਾ, ਕਿਵੇਂ ਬਣਾਦੇ ਓ?
ਅਸੀਂ ਮਤਲਬ ਛੋਲੇਆਂ ਨੂੰ ਨਾ ਮਤਲਬ ਪਹਿਲੇ ਮਤਲਬ ਸਵੇਰੇ ਸਈ ਸੀ ਬਸ ਤਾਂ ਰਾਤੀ ਵੀ ਸਈ ਲੈਂਦੇ ਨੇ। ਕਈ ਅਸੀਂ ਸਵੇਰੇ ਭੀਗੋਏ ਨੇ
ਅੱਛਾ, ਭੀਗੋਕੇ ਰੱਖਣੇ ਹੁਦੇ ਨੇ ਪੈੱਲੇ ਹੈਲੋ। ਹੈਲੋ।
ਹਾਂਜੀ, ਆਵਾਜ ਆ ਰਈ ਆ?
ਆ ਰਈ ਏ। ਆਵਾਜ ਕੱਟ ਜਾਂਦੀ ਏ ਵਿੱਚੋਂ-ਵਿੱਚੋਂ
ਪਤਾ ਨੀਂ ਕਿਓਂ ਕੱਟ ਰਈ ਐ? ਹੁਣ ਆ ਰੀ ਐ?
ਹੁਣ ਆਵਾਜ ਆਰੀ ਏ ਹੁਣ ਅੱਛਾ-ਅੱਛਾ ਮੈਂ ਕੈਰੀ ਸੀ ਬੀ ਵਿੱਚੇ ਸਾਰਾ ਸਮਾਨ ਪਾ ਦਿੰਨੇ ਆਂ ਪਿਆਜ, ਟਮਾਟਰ, ਥੋਮ
ਤੇ ਅਵਾਨੀਆਂ ਦੇ ਪੱਖੇ ਨ
ਅੰਦਰ
ਅੱਛਾ, ਵਿੱਚੇ ਸਮਾਨ ਪਾ ਦਿੰਦੇ ਓ?
ਹਾਂਜੀ- ਹਾਂਜੀ ਵਿੱਚ ਮਸਾਲਾ ਹੋ ਗਿਆ
ਹਾਂਜੀ ਚਲੋ ਸਵਾਦ ਬਨਦੇ ਹੋਨੇ ਨੇ। ਸਵਾਦ ਬਣਦੇ ਹੋਣੇ ਮੈਂ ਕਿਹਾ ਆਵਾਜ਼ ਨੀ ਆਂਦੀ ਬਾਰ ਜਾ ਕੇ ਗੱਲ ਕਰਨੀ ਆ। ਹੈਲੋ।
ਫਿਰ ਦਿੱਕਤ ਐ ਓਪਸ਼ਨ ਕੀ ਬਣ
ਆਈਓ ਆਵਾਜ ਹੁਣ?
ਹਾਂਜੀ ਆਵਾਜ਼ ਮੈਨੂੰ ਤੇ ਆ ਰਹੀ ਐ, ਤੁਹਾਨੂੰ ਈ ਨੀ ਆ ਰਈ।
ਹਾਂ ਥੋੜੀ ਅਟਕ ਜਾਂਦੀ ਆ ਆਵਾਜ਼ ਨਾ ਥੋੜੀ-ਥੋੜੀ।
ਪਤਾ ਨੀ ਨੈਟਵਰਕ ਇਸ਼ੂ ਹੀ ਚਲੀ ਜਾ ਰਿਹਾ। ਕੱਲ ਦਾ ਕੁਛ
ਹਾਂ।
ਹਾਂਜੀ ਮੈਂ ਕਹਿ ਰਈ ਸੀ। ਫਿਰ ਉਹਦੇ ਓਪਸ਼ਨ ਆਉਂਦਾ ਤੁਹਾਡੇ ਕੋਲ ਬਈ ਤੁਸੀਂ ਕਾਲੇ ਬਣਾਉਣੇ ਨੇ ਬਿਲਕੁਲ ਤੇ ਤੁਸੀਂ ਪੱਤੀ ਪਾ ਸਕਦੇ ਹੋ ਵਿੱਚ ਨਾ
ਹਮ
ਕਿਸੇ ਚ ਬੰਨ ਕੇ ਪਾਦ ਦੋ ਫੇਰ ਬਾਅਦ ਚੋਂ ਕੱਢ ਲੋ। ਉਨੂੰ ਫਿਰ ਕਾਲੇ ਹੋ ਜਾਂਦੇ ਨੇ ਸਾਰੀ ਵਿੱਚ ਸਮਾਨ ਪਾ ਕੇ। ਇਨਾ ਸੀਟੀਆ ਦਵਾ ਦਿੰਨੇ ਆ ਅਸੀ। ਫੇਰ ਭੁੰਨ ਲੈਣਾ ਭੁੰਨ ਕੇ ਨਾ ਚੰਗੀ ਤਰ੍ਹਾਂ ਕੋਲ ਲੈਂਣੇ ਆਾ ਜਿਵੇਂ
ਅੱਛਾ-ਅੱਛਾ। ਸਵਾਦ ਬਣਦੇ ਨੇ ਪੱਤੀ ਪਾ ਕੇ ਵੀ ਮਤਲਬ ਰੰਗ ਆ ਜਾਂਦਾ ਉਹਦੇ ਵਿੱਚ। ਹਾਂਜੀ। ਹੈਲੋ। ਹੈਲੋ ਕੀ ਗੱਲ ਹੋ ਗਈ? ਹੁਣ ਆਈ ਇੰਨੀ ਦੇਰ ਦੀ
ਪਤਾ ਨੀ ਕੀ ਹੋ ਰਿਹਾ ਦਿੱਕਤ ਸਮਝ ਨਹੀਂ ਆ ਰਹੀ ਮੈਂ ਕਹਿ ਰਹੀ ਸੀ। ਪੱਤੀ ਪਾ ਲੈਂਨੇ ਆ ਨਾ ਹਮ
ਪੱਤੀ ਪਾ ਕੇ ਟੇਸਟ ਆ ਜਾਂਦਾ ਜਾਂ ਮਤਲਬ ਰੰਗ ਵੀ ਆ
ਰੰਗ ਆ ਜਾਂਦਾ ਹੈ ਕਾਲਾਪਨ ਆ ਜਾਂਦਾ ਨਾ ਉਹ ਫਿਰ ਕਾਲੇ ਕਾਲੇ ਲੱਗਦੇ ਚਿੱਟੇ ਚੋਲੇ ਪ ਜਿਵੇਂ ਖਾਨੇ ਆ ਨਾ ਅਸੀਂ ਬਾਜ਼ਾਰੋਂ ਤੇ ਓ
ਹਾਂ। ਹੋਰ। ਬਣਾ ਲਿਆ ਹੁਣ ਤੁਸੀਂ। ਪੂਰੀ ਤਿਆਰੀ ਹੋ ਗਈ ਤੁਹਾਡੀ ਰੋਟੀ ਰੂਟੀ ਦੀ? ਹੈਲੋ।
ਹਾਂਜੀ ਤਿਆਰੀ ਲੱਗੇ ਦੇ ਆ ਬਸ।
ਅੱਛਾ ਲੱਗੇ ਤੇ ਓ ਤਿਆਰੀ। ਚਲੋ ਵਧੀਆ ਰੌਣਕਾਂ ਲੱਗਣਗੀਆਂ ਤੇ ਤੁਹਾਡੇ ਘਰ ਫਿਰ।
ਹਾਂਜੀ- ਹਾਂਜੀ ਹਾਂ ਬੱਚੇ ਆਨਗੇ ਕਦੋਂ ਦਾ ਕਹਿ ਰਹੇ ਨੇ। ਆਣਾ-ਆਣਾ ਨਾਲ।
ਬੱਚੇ ਆਉਣੇ ਨੇ ਹਨਾ।
ਹਾਂਜੀ-ਹਾਂਜੀ ਹਾਂ ਕੁੜੀ ਛੋਟੀ ੜੀ ਤੇ ਮੁੰਡਾ ਹੈ ਵੱਡਾ ਮਤਲਬ
ਅੱਛਾ-ਅੱਛਾ। ਹੋਰ। ਹੋਰ ਦੱਸੋ ਜੀ? ਹੈਲੋ ਔ।
ਤੁਸੀਂ ਕੀ ਬਣਾ ਰਹੇ ਹੋ ਅੱਜ?
ਅਸੀਂ ਨਾ ਹਜੇ ਤਾਂ ਨਾਸ਼ਤਾ ਹੀ ਕੀਤਾ ਸੀ ਅਜ ਨਾਸ਼ਤਾ ਬੜੇ ਲੇਟ ਕੀਤਾ ਸੀ।
ਅੱਛਾ- ਅੱਛਾ-ਅੱਛਾ- ਅੱਛਾ ਲੇਟ ਹੋ ਗਏ ਅੱਜ। ਹਾ ਕੀ ਕਰਦੇ ਹੋ ਫੇਰ ਅੱਜ ਏਤਵਾਰ ਹੈਗਾ। ਕੀ ਕਰੋਗੇ, ਹਾਂਜੀ ਔ ਲੇਟ ਹੋ ਗਏ ਹੋਣੇ ਤੁਸੀਂ
ਹਾਂਜੀ। ਹੋਰ ਦੱਸੋ?
ਬੱਚਾ ਆਇਆ ਕੋਈ ਤੁਹਾਡੇ ਅੰਦਰ।
ਜ
ਮੈਂ ਕਿਹਾ ਕੋਈ ਬੱਚਾ ਹੈ ਤੁਹਾਡੇ ਉੱਧਰ ਛੋਟਾ।
ਹਾਂਜੀ ਔਹ ਬਾਰ ਨਾ। ਭੈਣ ਬਾਹਰ ਨਾਲ ਹੀ ਘਰ ਏ ਨਾ ਕੌਲ ਬੱਚਿਆਂ ਨੂੰ ਵੇਖ ਕੇ ਨਾ ਭੋਕਦਾ ਰਹਿੰਦਾ ਬਈ ਆਣ ਮੈਨੂੰ ਮਿਲਣ ਆਉਣ।
ਅੱਛਾ-ਅੱਛਾ ਤੇ ਔਹ ਆ।
ਹਾਂਜੀ। ਕੀ ਕਾ ਰਹੇ ਤੁਸੀਂ?
ਹਾਂਜੀ ਮੈਂ ਕਿਹਾ ਆਏ ਨਹੀਂ ਮਿਲਣ ਆਏ ਨਹੀ ਮਿਲਣ ਬੱਚੇ
ਨਹੀਂ ਹਜੇ ਨਹੀ ਆਏ ਕੱਲ ਆਏ ਸੀ ਇੱਕ ਛੋਟੀ ਵਾਲੀ ਗੁੜੀਆ। ਔਹਨੂੰ ਬੜਾ ਹੈਗਾ ਡੋਗਿਆਂ ਨਾਲ ਪਿਆਰ।
ਹਾਂਜੀ-ਹਾਂਜੀ ਹੋ ਜਾਂਦਾ।
ਲੀ ਇਹਨੂੰ ਮਿਲਣ ਆਉਂਦੀ ਏ ਬਈ ਮੈਨੂੰ ਬਰੂਨੋ ਨਾਲ ਮਿਲਣਾ ਬਰੂਨੋ ਕੋ ਮਿਲਣਾ ਮੇਰੇ ਕੋ।
ਤੂੰ ਲਾ ਲੈਦੇ ਦੇ ਹੁਣ।
ਨਹੀਂ ਨਹੀਂ ਔਹ ਤੇ ਬਿਲਕੁਲ ਨਹੀਂ ਡਰਦੀ ਔਤੇ ਤੇ ਉਹਨੇ ਤੇ ਖਿਲੌਉਣਾ ਸਮਝਿਆ ਇਹਨੂੰ। ਸਗੋਂ ਸਾਨੂੰ ਡਰ ਲੱਗਦਾ ਕਿਤੇ ਚਾਕ ਨਾ ਮਾਰ ਦੇਵੇ। ਹਾਂਜੀ। ਹਾਂਜੀ -ਹਾਂਜੀ ਹੈਲੋ। ਆਵਾਜ਼ ਗ ਈ।
ਸ਼ਾਂਤ ਸੁਭਾਵ ਦਾ ਆਉਣਾ ਵੈਸੇ ਤੇ ਪਤਾ ਨੀ ਲੱਗਦਾ ਨਾ ਪਰ ਉਹਦੋ।
ਬੱਚਿਆਂ ਨੂੰ ਇਕ ਥੋੜਾ ਬਈ ਮੇਰੇ ਨਾਲ ਖੇਲਣ। ਉੱਪਰ ਜਾਣ ਛੱਤ ਤੇ ਬੋਲ ਨਾਲ ਖੇਲਣ। ਹਾਂਜੀ ਬੋਲ ਨਾਲ ਇਹ ਨਾਲ ਆ ਕੇ ਬਹਿ ਗਿਆ ਹੁਣ ਮੇਰੇ ਕੋਲ ਜਿੱਥੇ ਮੈਂ ਆਈ ਆ ਨਾ।
ਅੱਛਾ -ਅੱਛਾ ਤੁਹਾਡੇ ਨਾਲ ਜ਼ਿਆਦਾ ਹੈਗਾ ਹਨਾ, ਤੁਹਾਡੇ ਨਾਲ ਨਾਲ ਘੁੰਮਦਾ ਰਹਿੰਦਾ ਪਿੱਛੇ ਪਿੱਛੇ। ਨਾਲ ਹੀ ਜਾਏਗਾ ਤੂ ਆਡਾ ਡੇ ਲੱਗਦਾ ਸਾਰੀ ਜਗਾ। ਅੱਛਾ। ਹਾਂ ਵਧੀਆ ਕਿੰਨਾ ਪਤਾ ਲੱਗਦਾ ਨਾ ਹਾਂਜੀ, ਹਾਂਜੀ।
ਹਾਂਜੀ।
ਹੋਰ ਦੱਸੋ ਘਰੇ ਸਭ ਠੀਕ ਨੇ? ਹਾਂਜੀ ਹਾਂਜੀ ਵਧੀਆ ਵਧੀਆ ਜੀ ਵਧੀਆ ਸਭ ਵਧੀਆ ਤੁਸੀਂ ਸੁਣਾਓ।
ਬਸ ਜੀ ਵਧੀਆ ਹੋਰ ਕੀ ਕਰ ਰਹੇ ਸੀ ਤੁਸੀਂ?
ਬਸ ਜੀ ਬਸ ਥੋੜਾ ਇਹਨੂੰ।
ਹੋਰ ਤੁਹਾਡੀ ਬੱਚੀ ਸੋ ਰਹੀ ਹੈ ਜਾਂ ਜਾਗੀ।
ਨਹੀਂ ਨਹੀਂ ਉੱਠੀ ਦੀ ਹੈ। ਬਸ ਉਹਨੂੰ ਏਨਾ ਉੱਠੀ ਦੀ ਹੈ ਬਸ ਉਹਨੂੰ ਉਹਦੇ ਕੋਲ ਹੀ ਹੈਗੀ ਆ ਫਿਰ ਜਾਵਾਂਗੀ ਹੁਨ ਥੋੜ੍ਹੀ ਦੇਰ ਬਾਅਦ ਏਦਾ
ਅੱਛਾ- ਅੱਛਾ।
ਰਸੋਈ ਸ਼ਾਂ ਚ,
ਪਨੀਰ, ਕਿਹੜਾ ਬਣਾਇਆ ਤੁਸੀਂ, ਤਰੀ ਵਾਲਾ ਜਾਂ ਪੁਰਜੀ, ਅੱਛਾ, ਅੱਛਾ, ਅੱਛਾ ਹਾਂ ਉਥੇ ਬੜਾ। ਸਵਾਦ ਬਣਦਾ
ਹਾਂਜੀ ਤੇ, ਹੁਣ ਮੈਂ ਅੰਦਰ ਆ ਗਈ ਹਾਂ, ਅੱਗੇ ਮੈਂ ਹੋਰ ਕੰਟੀਨਿਊ ਕਰਨਾ ਸੀ ਉਹ ਅੱਗੇ ਹੋਰ ਕਰਨਾ ਸੀ, ਕਾਜੂ ਨੂੰ ਕਰਕੇ ਨਾ, ਕਾਜੂ ਹੀ ਵਿੱਚ ਪਾਉਣੇ ਸੀ ਮੈਂ ਬਾਜੂ ਨੂੰ ਥੋੜਾ ਨਾ ਗ੍ਰਾਇੰਡ ਕਰਕੇ ਉਹ ਵੀ ਵਿੱਚ ਪਾਉਣੇ ਸੀ ਮਸਾਲੇ ਚ, ਫਿਰ ਦੁਬਾਰਾ ਮਸਾਲੇ ਨੂੰ ਅੱਛੀ ਤਰ੍ਹਾਂ, ਰੋਸਟ ਕਰਨਾ
ਹ
ਉਹੀ ਮਸਾਲੇ, ਮਸਾਲਾ ਹੋ ਗਿਆ ਨਾ ਜ ਫਿਰ, ਉਹਦੇ ਵਿੱਚ ਮੈਂ ਕਾਜੂ ਪਾਉਣੇ ਸੀ, ਗ੍ਰਾਇੰਡ ਕਰਕੇ। ਫਿਰ ਉਹ ਮਸਾਲੇ ਨੂੰ, ਦੁਬਾਰਾ ਮੈਂ ਕਰਨਾ ਸੀ। ਭੁੰਨਨਾ ਸੀ, ਹੁਣ ਮੈਂ ਅੰਦਰ ਆ ਗਈ ਆ ਨਾ। ਨਾ ਹੁਣ, ਦੇਖੋ ਕਰਨ ਜਾਵਾਂਗੇ ਬ
ਅੱਛਾ, ਹਾਂਜੀ।
ਹਾਂਜੀ, ਤਦ ਕਰਕੇ ਹੁਣ ਮੈਂ ਕਰਨਾ ਸੀ, ਅੱਗੇ ਫੇਿਰ ਉਹ ਹੋ ਜਾਏਗਾ ਮਸਾਲਾ ਫਿਰ ਅਹ, ਮਲਾਈ ਪਾਵਾਂਗੀ ਫੇਰ, ਮਲਾਈ ਕਰਾਂਗੀ ਉਹਨੂੰ ਅੱਛੀ ਤਰ੍ਹਾਂ ਫੇਰ, ਦੁਬਾਰਾ ਉਹਨੂੰ ਫੇਰ ਪਨੀਰ ਪਾ ਕੇ ਨਾ ਫੇਰ, ਉਹਦੀ ਥੋੜ੍ਹੀ ਤਰੀ ਤਰੀ ਬਣਾਵਾਂ ‌ ਥੋੜਾ ਜਿਹਾ, ਰਸ ਵੀਨਾ ਬਣਾਵਾਂਗੇ ਹਾਂਜੀ।
ਅੱਛਾ- ਅੱਛਾ।
ਹਾਂਜੀ, ਉਵੇਂ ਕਰਨਾ ਸੀ, ਹੁਣ ਮੈਂ ਅੰਦਰ ਆ ਗਈ ਹੁਣ, ਕਰਾਂਗੀ ਜਾ ਕੇ ਥੋੜਾ ਹੈਗੀ ਸੀ ਨਾ, ਮੈਂ ਸੰਭਾਲਿਆ ਸੀ, ਰੋ ਰਹੀ ਸੀ ਪਹਿਲੇ ਉਹਨ ਮੈਂ ਚੁ ਹਾਂਜੀ, ਹੋਰ ਦੱਸੋ ਤੁਸੀਂ? ਸਭ ਪੜ੍ਹਾਈ ਵਗੈਰਾ, ਸਭ ਹੋ ਗਈ ਤੁਹਾਡੀ
ਹਾਂ ਪੜ੍ਹਾਈ ਹੋ ਗਈ ਬਸ, ਘਰ ਦੇ ਕੰਮਾਂ ਲੱਗੇ ਹੋਏ ਆ।
ਵਧੀਆ- ਵਧੀਆ ਅੱਛਾ, ਅੱਗੇ ਕੁਛ ਸਿੱਖ ਲੋ ਤੁਸੀਂ, ਥਹਾਡਾ ਮਨ ਨੀ ਹੈਗਾ, ਕੁੱਛ ਅੱਗੇ ਸਿੱਖਣ
ਏ ਨਾ ਸਿਲਾਈ ਕਰਨ ਦਾ ਬੜਾ ਮਨ ਹੁੰਦਾ,
ਅੱਛਾ- ਅੱਛਾ। ਵਧੀਆ ਗੱਲ ਆ, ਤੇ ਫੇਰ ਤੁਸੀਂ ਜਲਦੀ ਸਿਖ ਲਓ, ਫੇਰ ਸਾਡੇ ਵੀ ਕੱਪੜੇ -ਕੁਪੜੇ ਕੀ ਦੇਣਾ, ਇੱਕ ਅੱਧਾ ਜੋੜਾ ਸਾਡੇ ਬੱਚੇ ਵਾਸਤੇ ਵੀ ਕੋਈ ਡਰੈਸ ਬਣਾ ਦੇਣਾ, ਵਧੀਆ ਜਿਹੀ ਮੈਂਰਿਗ ਕਹਿਿੰਦੀ, ਆ ਸਿੱਖੋ ਵਧੀਆ ਗੱਲ ਆਂ ਅੱਜ -ਕੱਲ ਤੇ ਹਾਂਜੀ ਆਣਾ ਚਾਹੀਦਾ, ਬੜਾ, ਬੜੇ -ਬੜੇ ਵਧੀਆ ਮਤਲਬ ਜਗ੍ਹਾ ਤੇ ਅੱਜ -ਕੱਲ ਖੁੱਲ ਗਏ ਨੇ, ਫੈਸ਼ਨ ਡਿਜ਼ਾਇਨਿੰਗ ਦੇ, ਹਾਂਜੀ, ਅਗਰ ਤੁਹਾਂਡਾ ਉਹਦੇ, ਇੰਟਰਸਟ ਹੈਗਾ ਤੁਸੀਂ, ਉਹ ਵੀ ਸਿੱਖਣ ਜਾ ਸਕਦੇ ਹੋ?
ਹਾਂਜੀ- ਹਾਂਜੀ।
ਹਾਂਜੀ, ਇਸ ਬਾਰੇ ਕਰਾਂਗੇ ਗੱਲ ਜ਼ਰੂਰ ਹਾਂਜੀ, ਤੁਹਾਡੀ
ਚਲੋ, ਹਾਂਜੀ।
ਹਾਂਜੀ -ਹਾਂਜੀ ਕਰਨਾ ਜ਼ਰੂਰ ਹੈ। ਇਸ ਬਾਰੇ ਅੱਗੇ ਗੱਲ ਕਰਨੇ ਆ, ਥੋੜ੍ਹੀ ਦੇਰ ਤੱਕ ਹੈਨਾ ਹਾਂਜੀ -ਹਾਂਜੀ ਮੈਂ ਪੁੱਛਾਂਗੀ ਤੁਹਾਡੇ ਕੋਲ ਨਾ, ਹਾਂਜੀ, ਕਿੱਧਰੋਂ ਤੁਸੀਂ ਅਗਰ ਸਿੱਖਣ ਦਾ ਹੈਗਾ, ਥੋੜ੍ਹਾ ਕਿੱਧਰੋਂ ਸਿੱਖ ਨਾ ਠੀਕ ਹੈ ਜੀ, ਓਕੇ ਜੀ, ਚੰਗਾ ਜੀ, ਹਾਂਜੀ -ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।